ਹਾਂਜੀ ਕੀ ਕਰਦੇ ਪਏਓ?
ਬਸ ਖਾਣਾ ਖਵਾ ਕੇ ਫ੍ਰੀ ਹੋਈ ਸੈਰ ਕਰਨ ਗਏ ਆ, ਹਾਂ ਮੈਂ ਕੇਹਾ ਬਰਤਨ, ਬਾਅਦ ਚੋਂ ਕਰੂੰਗੀ ਹੁਣੇ ਖਾਣਾ ਖਾਧਾ ਨਾ ਹਲੇ ਜਸਟ ਇੱਕ ਮਿੰਟ,
ਅੱਛਾ, ਕੱਲੇ ਜਾਂਦੇ ਕਿ ਹਸਬੈਂਡ ਨਾਲ ਜਾਂਦੇ ਤਾਡੇ,
ਨਹੀਂ -ਨਹੀਂ ਉਹੀ ਗਏ ਸੈਰ ਕਰਨ ਆਪ ਈ,
ਅੱਛਾ -ਅੱਛਾ ਠੀਕ ਹੈ।
ਇੱਥੇ ਕਲੋਨੀ 'ਚ ਹੀ ਚੱਕਰ ਲਗਾਂਦੇ ਆ,
ਅੱਛਾ -ਅੱਛਾ
ਚੱਲ ਜਾਂਣੀ ਆ, ਜਿਸ ਤਰ੍ਹਾਂ ਬਰਤਨ ਵਗੈਰਾ ਧੋ -ਧੂ ਕੇ ਫਿਰ ਨਿਕਲਦੀ ਆ ਬਸ,
ਅੱਛਾ, ਤੇ ਵਧੀਆ ਜਾਇਆ ਘਰੋਂ ਸੈਰ ਕਰਨ, ਵਧੀਆ ਹੁੰਦੀ ਆ ਵੈਸੇ,
ਹ ਕਲੋਨੀ ਬੋਤ ਵੱਡੀ ਆ ਨਾ, ਓਹ ਚੱਕਰ,
ਹਾਂ
ਐਕਟੀਵਾ ਸਿੱਖੀ ਨਾ ਮੈਂ ਹੁਣ,
ਅੱਛਾ, ਕਿਦੇ ਕੋਲੋਂ ਸਿੱਖੀ ਏ,
ਆਪਣੇ ਹਸਬੈਂਡ ਕੋਲ ਸੀਖੀ,
ਅੱਛਾ, ਹਹ-
ਹਾਂ ਬ੍ਰਦਰ ਦੇ ਘਰ ਪਈ ਹੋਈ ਸੀ, ਫਰੀ, ਤੇ ਉਹ ਮੈਂ ਲੈ ਆਈ ਤੇ ਬਸ ਮੈਂ ਪਹਿਲੇ, ਚਲਾਾਂਦੀ ਰਹੀ ਨਾ ਸਕੂਟਰੀ ਕੁਵਾਰੇ ਹੁੰਦੇਆ,
ਖਾਂਦਾ ਹੀ ਨਹੀ ਹੈਗਾ,
ਮੇਰੇ ਕੋਲ ਆ ਜਾਓ, ਮੈਂ ਸਿਖਾ ਦਿੰਦੀ ਆ,
ਠੀਕ ਆ ਹ ਸੱਚੀ- ਮੁੱਚੀ ਮੈਂ ਮਜ਼ਾਕ ਨੀ ਕਰਦੀ ਮੈਂ, ਤਰਲੇ ਕੱਢਦੀਆ ਕੋਈ ਸਿਖਾਵੇ ਕਿਤੇ,
ਮੈਂ ਕੁਆਰੇ ਓਨਦੇਆ ਚਲਾਂਦੀ ਰਈ ਸਕੂਟਰੀ ਵਗੈਰਾ, ਪੈਲੇ ਓ ਮੋਪੜ ਨੀ ਚਲਦੀਆਂ ਓਂਦੀਆਂ ਸੀ ਸਕੂਟਰੀਆਂ ਜੀਆਂ ਪਤਲੀ, ਓ ਮੈਂ ਚਲਾਂਦੀ ਰੀ ਨਾ ਤੇ ਓ ਫੇਰ ਮੈਨੂੰ ਥੋੜ੍ਹਾ ਹੈਗਾ ਨੀ ਸੀ ਤੇ ਓ ਬਸ, ਵਨ
ਅੱਛਾ ਅੱਛ
ਇੱਕੋ ਦਿਨ ਸਖਾਈ ਮੇਰੇ ਹਸਬੈਂਡ ਨੇ ਦੂਜੇ ਦੇਨ ਮੈਂ ਆਪੇ ਕਲੋਨੀ ਚ। ਤੇ, ਥੋੜਾ ਹੋਣ ਇਸ ਤਰਾ ਬਾਰ ਜਾਨਾ ਓਂਦੈ ਇਣਾ ਨੇ ਇਨਾ ਨੂੰ ਛੋੜਨੀ ਆ ਲੈ ਆਨੀ ਆ।
ਹੂੰ, ਨਈ ਵਦੀਆ ਗਾੱਲ ਐ ਯਾਰ ਆਨੀ ਚਾਈਦੀ ਐ ਆ ਕੱਲ ਦਾ ਜੀ ਹੋ ਜਾਹਾ ਸਮਾਂ ਚੱਲਨ ਡੇਐ ਨਾ
ਹੈਗਾ ਈ ਏਕ-ਦੋ ਕਿਲੋਮੀਟਰ ਨਾ ਬਾਰ ਕਲੋਨੀ ਤੋ ਬਾਰ ਬਜਾਰ। ਹਾਂ, ਤੇ ਹੋਨ ਤੇ ਬੱਚੇਆ ਨੂੰ ਮੈਂ ਪਿੱਛੇ ਬਠਾ ਕੇ ਕੋਨੀ ਚ ਚੀਜ ਲੈਨ ਲੈ ਜੱਨੀ ਆ। ਘੁੰਮਾ ਕੇ, ਤੇ ਪਰਸੋ ਮੈਂ ਐਦਰ ਆਈ ਸੀ ਬਜਾਰ ਮਾਰਕ ਕਿੱਟ ਇਣਾ ਨੂੰ ਪਿੱਛੇ ਬਿਠਾ ਕੇ ਕੈਂਦੇ ਚਾਕਾ ਖੋਲ ਸੜਕ ਤੇ। ਥੋੜਾ ਜਾ ਪਿੱਛੇ ਬੈਠੇ ਹੋਨ ਨਾ ਥੋੜਾ ਹੋ ਵੀ ਜਾਂਦੈ ਕਿ ਚਲੋ ਪਿੱਛੇ ਬੈਠੇ ਐ।
ਹਾਂ, ਨਈ ਸਈ ਗਾੱਲ ਐ।
ਹਾਂ ਫੇਰ ਮੈਂ ਸਾਰਾ ਐਨਾ ਨੂੰ ਪੁਤਲੀ ਘਾੱਰ ਤੱਕ ਓਦਰੋ ਘੁਮਾ- ਘਮੁ ਕੇ ਲੈ ਕੇ ਗਈ ਸੀ।
ਹਾਂ, ਬਸ ਚਲਾ ਲੈਨੀ ਖੁੱਲੇਯਾ ਹਾੱਥ ਮੈਂ। ਮੇਰੀਆਂ ਪੈਨਾ ਬੁਲਾ ਰਈਐ ਕੈਰੀਐ ਏਯਰਪੋਰਟ ਆ ਜਾ ਲੈਕੇ ਨਾ। ਕੱਲੀ ਆ ਹੌਲੀ-ਹੌਲੀ।
ਅੱਛਾ, ਆਹੋ ਨਈ ਜਾਣਾ ਚਾਈਦਾ ਅਪਨਾ
ਮੈਂ ਆਵਾਂਗੀ, ਹਾਂ ਨਈ-ਨਈ ਖੁੱਲ ਗੇ ਹੁਨ ਤੇ ਬਿਠਾ ਕੇ ਚ ਚਲਾ ਲੈਨੀ ਆ ਨਾ, ਤਾਡਾ ਓ ਗਯਾ ਡਿਨਰ ਵ
ਅੱਛਾ, ਪੈਨ ਜੀ
ਮੈਂ ਕਯਾ ਡਿਨਰ ਓ ਗਯਾ।
ਨਈ, ਮੇਰਾ ਡਿਨਰ ਨੀ ਓਯਾ ਹਜੇ ਓ ਕੁੜੀ ਨੂੰ ਸਵਾਨ ਲੱਗ ਪੀ ਨਾ ਮੈਂ। ਤੇ, ਆੱਜ ਮੇਰੀ ਸਬਜ਼ੀ ਵੀ ਕੁੱਛ ਜਾਦਾ ਲੇਟ ਓ ਗੀ‌ ਐ। ਤੇ ਓ ਲੈਗੇਆਂ, ਓ ਕੈਂਦੇ ਮੈਂ ਹਜੇ ਥੋੜੀ ਦੇਰ ਰੁਕ ਕੇ ਖਾਨੀ ਏ।
ਸਾਡੇ ਖਲੈਂਦੇ ਨੇ ਨੋਨ ਵੈਜ ਜਿਸ ਤਰਾ ਆੱਜ ਨਈ ਸੀ ਤੇ ਐ ਕੈਂਦੇ ਮੈਨੂੰ ਆਂਡੇ ਈ ਬਣਾ ਦੇ।
ਨਈ ਐਵੀ ਖਾ ਲੈਂਦੇ ਆ।
ਹਾਂ ਫੇਰ ਮੈਂ ਏਨਾ ਨੂੰ ਆਂਡੇ ਬਨਾਤੇ ਤੇ ਫੁਲਕੇ ਬਨਾ ਤੇ ਨਾਲ, ਆਲੂ ਮਟਰ ਪਏ ਸੀ ਨਾ ਸਵੇ
ਹਾਂ, ਹੂੰ।
ਹਾਂਜੀ ਸਾਰੇ ਸਾਡੇ ਕਸ਼ਮੀਰੀ ਪਂਡਾ ਚ ਬੋਤ ਖਾਂਦੇ ਐ ਨੋਨ ਵੈਜ, ਕਯੋਕਿ ਸ਼ੀਰੀਨਗਰ ਰੈਂਦੈ ਨਾ ਓਦਰ ਠੰਡ ਮੇਰੀ ਬੋਤ ਸਾਡੇ ਇਥੇ ਸ਼ਿਵਰਾਤਰੀ ਤੇ ਲੱਗਦੈ ਨਾ ਪੂਜਾ ਕਰਦੇ ਤੇ ਮੀਟ ਐ। ਕਸ਼ਮੀਰੀ ਪੰਡਤ ਜਦੋ ਪੂਜਾ ਕਰਦੇ ਨਾ ਸ਼ਿਵਰਾਤਰੀ ਦੀ ਐ ਨੋਨ ਵੈਜ ਬਨਾਦੇ ਐ।
ਹੂੰ।
ਸ਼ਿਵਰਾਤਰੀ ਤੋ ਇੱਕ ਦਿਨ ਪੈਲੇ ਸ਼ਿਵਰਾਤਰੀ ਓਂਦੀ ਏ ਸਾਡੀ। ਤੇ ਦੋ-ਤਿੰਨ ਦਿਨ
ਹਾਂ ਓਦੇ ਕਾਰਕੇ, ਹੋਰ ਲਾਈਟ ਦਾ ਕਿੱਦਾ ਲਾਈਟ ਜਾਂਦੀ ਏ ਕੇ ਆ ਗੀ।
ਲਾਈਟ ਜਾਂਦੀ, ਬੜੀ ਜਾਂਦੀ ਆ, ਪਰ ਰਾਤ ਵੇਲੇ ਚੱਲ ਜਾਵੇ ਪੰਗਾ ਹੀ, ਪੈ ਜਾਂਦਾ ਵਾ। ਹਾਂ, ਕਿਉਂਕਿ ਸਾਡਾ ਉੱਪਰ ਏਸੀ ਚੱਲਦਾ ਹੈ ਨਾ, ਏਸੀ ਤੇ ਹੋ ਜਾਂਦਾ ਬੰਦ।
ਮੌਸਮ ਠੰਡਾ ਹੋਇਆ ਨਾ ਥੋੜਾ, ਨਹੀਂ ਕਲਦਾ ਜਿਹੜਾ ਮੌਸਮ ੳਹਦੇ ਕਰਕੇ ਕੂਲਿੰਗ ਠੀਕ ਹੋ ਰਹੀ ਹਾਂ। ਏ ਸੀ ਦਾ
ਹਾਂ, ਸਹੀ
ਪਤਾ ਚੱਲਦਾ ਚਲਦਾ ਪਿਆ
ਹਾਂ
ਹਮ, ਹਮ, ਤੇ ਬੱਚੇ ਕੀ ਕਰਦੇ? ਹੈਲੋ
ਉਹਦੇ ਕਰਕੇ ਤੇ ਉਹੀ ਕਰ ਰਹੇ ਸੀ, ਮੈਂ ਕਿਹਾ ਚਲੋ ਤੁਸੀਂ ਜਾਓ ਮੈਂ ਕਿਹਾ ਥੋੜ੍ਹਾ ਜਿਹਾ ਮੈਂ- ਦੋ ਮਿੰਟ ਰੁੱਖ ਕੇ, ਭਾਂਡੇ ਧੋਨੀ ਆ। ਆਈਸ ਕ੍ਰੀਮ ਬਣਾਈ ਸੀ ਮੈਂ
ਅੱਛਾ, ਠੀਕ ਹੈ।
ਕਰ ਆਈਸਕਰੀਮ ਬਣਾਈ ਸੀ ਨਾ। ਕਲ ਮੈਂ ਕਿਹਾ ਨਾ ਉਹ ਰਸ ਵਗੈਰਾ ਪਾ ਕੇ ਜਿਹੜੇ ਬਣਾ ਰਹੇ, ਰਸ, ਬਦਾਮ, ਕਾਜੂ ਪਾ ਕੇ
ਹਾਂ
ਆ ਹੋ, ਇਹ ਬਟਰਸਕੋਚ ਈ ਹਾਂ ਪਰ ਬੜੀ ਵਧੀਆ ਬਣੀ ਅੱਜ, ਟੇਸਟੀ ਬਣੀ ਚੀਨੀ ਨੂੰ ਮੈਂ ਥੋੜ੍ਹਾ ਜਿਹਾ ਮੈਲਟ ਕਰਕੇ ਨਾ, ਉਹਨੂੰ ਥੋਹੜਾ ਜਿਹਾ ਪਾ ਲਿਆ। ਵੜ ਪਾ ਕੇ, ਉਹਦੇ ਵਿੱਚ ਚੀਜ਼ ਆਉਂਦਾ ਮੂੰਹ ਫਵਰ
ਹਾਂ ਹਾਂ।
ਹਾਂ, ਉਹ ਮੈਂ ਫਿਰ ਬਣਾਈ ਮੈਂ ਕਿਹਾ ਚਲੋ ਵਧੀਆ ਬਣਗੀ ਠੀਕ ਠਾਕ। ਤੇਹ ਹੀ ਲੱਗੀ, ਇਹ ਬਣਾਈ। ਹ ਕਿੱਲੋ ਉਧਰ ਨਾਲ, ਜੀ।